ਹੈਲੋ!
ਹੈਲੋ!
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੋ?
ਹਾਂਜੀ! ਠੀਕ ਠਾਕ ਵਧੀਆ! ਤੁਸੀਂ ਸੁਣਾਓ ਕਿੱਦਾਂ?
ਹਾਂਜੀ! ਅਸੀਂ ਵੀ ਵਧੀਆ । ਹੋਰ ਘਰ ਪਰਿਵਾਰ ਸਬ
ਹਾਂਜੀ! ਸਭ ਬਾਬੇ ਦੀ ਕਿਰਪਾ ਹੈ । ਸਭ ਵਧੀਆ ਹੈ।ਸਭ ਠੀਕ ਠਾਕ।
ਹਾਂਜੀ! ਚਲੋ ਠੀਕ ਠਾਕ ਹੀ ਹੋਣਾ ਚਾਹੀਦਾ ਸੀ। ਮੈਂ ਗੱਲ ਕਰਨੀ ਕੀ! ਏ ਉਹ ਨਾ ਮੇਰੀ ਭੈਣ ਦਾ ਵਿਆਹ ਸੀ, ਤਾਂ ਤੁਹਾਡੇ ਤੋਂ ਗੱਲ ਕਰਨੀ ਸੀਗੀ। ਸੂਟਾਂ ਵਾਰੇ।ਪਰ ਤੁਸੀਂ ਕਿੱਧੋਂ ਲੈਂਦੇ ਹੋ ਸੂ--? ਸੂਟ ! ਅਸੀ ਲੈਣ ਦੇਣ-ਦੇਣ ਤੇ ਸੂਟ ਵਗੈਰਾ ਲੈਣੇ ਹੈ ਨਾ।
ਹਾਂਜੀ! ਹਾਂਜੀ! ਐਹੀ ਦਿੰਦੇ ਨੇ। ਲੈਣ ਦੇਣ! ਕੱਪੜੇ ਵਗੈਰਾ ਹੋ ਗਏ । ਦਰਅਸਲ! ਅੱਜ ਕਲ ਕੋਈ ਕੱਪੜੇ ਦਾ ਪਸੰਦ ਨਹੀਂ ਕਰਦਾ। ਜਿਆਦਾਤਰ ਪੈਸੇ ਦਾ ਸਗਨ ਹੀ ਦਿੱਤਾ ਜਾਂਦਾ ਹੈ।
ਨਹੀਂ! ਨਹੀਂ! ਦੇਖੋ ਕਈ ਤਾਂ ਹੁਣੇ
ਹਾਂਜੀ! ਪਤਾ ਕੀ ਹੈ! ਭਾਵੇਂ ਤੁਸੀਂ ਹਜ਼ਾਰ ਦਾ ਲੈ ਲੋ ਦਸ ਹਜ਼ਾਰ ਦਾ ਲੈ ਲੋ। ਫੇਰ ਵੀ ਉਹ ਕਹਿ ਦਿੰਦੇ ਨੇ, ਕੀ ਦਿੱਤਾ ਹੈ? ਪਰੋਲਾ ਦਿੱਤਾ ਹੈ।ਬਸ ਫੇਰ ਇਸ ਕਰਕੇ ਜ਼ਿਆਦਾਤਰ ਲੋਕ ਪੈਸੇ ਹੀ ਦਿੰਦੇ ਨੇ।
ਨਹੀਂ! ਪਰ ਸਾਡੇ ਵੀ ਤਾਂ ਦਿੰਦੇ ਹੀ, ਐ ਦੇਖੋ ਕੱਪੜੇ, ਜਿੱਧਰ ਦੇਣਾ ਹੁੰਦਾ ਓਥੇ ਦੇਣਾ ਹੀ। ਜਿਹੜੇ ਨਾ! ਸੱਸ- ਸਹੁਰਰੇ ਵਗੈਰਾ ਹੋ ਗਏ । ਦਰਾਣੀ -ਜੇਠਾਣੀ ਹੋ ਗਏਨ। ਨਨਾਦਾ
ਹਾਂਜੀ! ਹਾਂਜੀ! ਹਾਂਜੀ! ਮੇਨ ਤਾਂ ਹੈਗੀ ਹੈ। ਮੈਂ-ਮੇਨ ਆ ਗਯਾ। ਮੁੰਡੇ ਦਾ ਵੀ ਹੋ ਗਿਆ। ਮਤਲਬ ਕਿ! ਧੀ ਜਵਾਈ ਦਾ ਵੀ ਹੋ ਗਿਆ। ਸਸ-ਸੌਰੇ ਦਾ ਹੋ ਗਿਆ। ਹਾਂਜੀ! ਹਾਂਜੀ! ਵੈਸੇ, ਪੰਜ ਚਾਰ ਮੈਂਬਰਾਂ ਦਾ ਦੇ ਦੇਖੋ ਕੱਪੜਾ ਬਣਦਾ ਹੀ ਹੈ। ਹਾਂਜੀ ਹਾਂਜੀ ਘਰ ਦੇ ਮੈਂਬਰਾਂ ਦਾ ਤਾਂ ਕੱਪੜਾ ਬਣਦਾ ਹੈ । ਨਹੀਂ ਏ ਵਕਿਆ ਦੇ।
ਹਾਂ ਬ ਹਾਂ ਪਾ ਕੇ ਤਾਂ ਪੈਸੇ ਨਾਲੇ ਕੇਹਰਿ ਸੀ ਕਿਧਰੋਲੈਂਦੇ ਹੋ ਤੁਸੀਂ। ਬਜ਼ਾਰ ।
ਹਾਂਜੀ! ਹਾਂਜੀ! ਬਾਜ਼ਾਰ ਚ ਹੀ ਦੇਖੋ! ਜਿਹੜੀ ਦੁਕਾਨ ਅੱਛੀ ਲੱਗੇ ਤੁਹਾਨੂੰ। ਆਪਣੇ ਆਪਣੇ ਸ਼ਹਿਰ ਤੇ ਡਿਪੈਂਡ ਕਰਦਾ ਹੈ, ਕਿ ਕਿਧਰੋਂ ਕੱਪੜਾ ਵਧੀਆ ਮਿਲਦਾ ਹੈ?
ਅ ਹਾਂ ਕਿਧਰੋਂ ਹੂਂਣ ! ਹੋਰ-ਹੋਰ ਪਾਰਲਰ ਭਗੈਰਾ ਦਾ ਵੀ ਤੁਹਾਨੂੰ ਕੁੱਛ? ਪਤਾ ਹੈ। ਪਾਰਲਰ ਵਗੈਰਾ?
ਪਾਰਲਰ ਵਗੈਰਾ ਦਾ ਵੀ ਪਤਾ ਹੀ ਹੁੰਦਾ ਹੈ। ਦੱਸਦੋ ਕਿੱਥੇ ਕਰਾਉਣਾ ਹੈ, ਕਰਾ ਲਾਂਗੇ। ਯਮੁਨਾ ਨਗਰ ਚ ਵੀ ਜਿਹੜਾ ਤੁਹਾਨੂੰ ਸ਼ਹਿਰ ਨੂੰ ਲਾਗੇ ਲੱਗਦਾ ਹੈ, ਉੱਥੇ ਹੀ। ਨਾ ਦੇਖਲੋ! ਉੱਥੇ ਕਰ ਲੈਣਾ।ਨਹੀਂ ਆਜ ਗਲਤ ਤਾਂ ਕੀ ਕਰਦੀਆਂ ਏਹ! ਪਾਰਲਰ ਵਾਲੀਆਂ ਬੁੱਕ ਕਰ ਲੈਂਦੀ। ਕਰ ਲੈਂਦੇ ਨੇ।ਪੈਲਸ ਯਾਂ ਹੋਟਲ ਕੀਤਾ ਹੁੰਦਾ ਹੈ ਓ ਉੱਥੇ ਹੀ ਆ ਜਾਣਦੀਆਂ ਨੇ। ਉੱਥੇ ਹੀ ਇੱਕ ਫਾਲਤੂ ਰੂਮ ਲੈ ਲੋ। ਇੱਕ ਵੱਧ ਰੂਮ ਲੈ ਲੋ। ਤਿੰਨ ਲੈਣਾ ਹੈ, ਚਾਰ ਲੈਲੋ। ਆਪਣਾ ਉੱਥੇ ਹੀ ਇਕ-ਇਕ ਰੂਮ ਲੈ ਦਿੱਤਾਾ।ਆਪਣਾ ਦੇ ਦਿੱਤਾ। ਉੱਥੇ ਹੀ ਤਿਆਰ ਹੋਏ ਨੇ।
ਹਾਂ! ਜਿਹੜੇ ਨਾਲ, ਜਿਵੇ ਜਿਹਨਾਂ ਨੇ ਕਰਾਉਣਾ ਹੁੰਦਾ ਹੈ।
ਹਾਂਜੀ! ਹਾਂਜੀ! ਜੇ ਨਾਲ ਜਾ ਨੇ ਕੁੜੀ ਵਾਸਤੇ ਅਲੱਗ ਲੈਲੋ। ਇੱਕ ਨਾਲ ਦੇ ਆਪਣਾ ਜਿਹੜੇ ਮਰਜੀ ਰੂਮ ਚ ਕਰਾ ਲੈਣ। ਆਪਣੇ ਆਪਣੇ ਰੂਮ ਲਿਖਤੇ ਹੀ ਹੁੰਦੇ ਨੇ ਇੱਕ ਦੋ।ਬੰਦਾ ਉੱਥੇ ਕਰਾ ਲੈਂਦਾ ਹੈ।
ਹਾਂ ਉਹ ਵੀ ਕਰਾ ਲੈਂਦੇ ਨਾਲ।
ਹਾਂ ਉਹੀ ਉਹੀ ਠੀਕ ਰਹਿੰਦਾ ਬਾਕੀ ਤਾਂ ਸਭ ਵਧੀਆ ਹੁੰਦਾ। ਬਾਕੀ ਲੈਣ ਦੇਣ ਤੇ ਆਪਣੇ ਤੇ ਹੀ ਡਿਪੈਂਡ ਕਰਦਾ ਦੇਖੋ।
ਹਾਂ ਦੇਖੋ ਆਪਣੇ ਹਾਂ ਆਪਣੇ ਪੌਕਟ ਮੁਤਾਬਿਕ।
ਹਾਂਜੀ ਹਾਂਜੀ ਦੇਖੋ ਕੋਈ ਜ਼ਿਆਦਾ ਦੇ ਸਕਦਾ ਕੋਈ ਵੱਧ ਦੇ ਸਕਦਾ ਗਰੀਬ ਬੰਦਾ। ਕਿੱਥੋਂ ਇਨਾ ਕਿੱਥੋਂ ਕਰੇ ਅਮੀਰ ਵੱਧ ਦੇ ਸਕਦਾ ਹੋਰ ਏਹੀ ਕਿ
ਹਾਂ ਮਤਲਬ ਉਹ ਇਹ ਜਿਦੀ ਜੇਬ ਜਿਤਨਾ ਉਹ ਕਰੇਗੀ। ਹੈਲੋ ਕਦੇ ਵੀ ਬੰਦਾ ਦੇ ਸਕਦਾ ਹੈ।
ਹਾਂਜੀ ਹਾਂਜੀ ਉਹ ਤੇ ਓਨਾ ਹੀ ਓਨਾ ਹੀ ਦੇ ਸਕਦਾ ਬੰਦਾ ਜਿੰਨਾ ਆਪਣੀ ਹੈਸੀਅਤ ਹੋਵੇ। ਹਾਂਜੀ ਹਾਂਜੀ ਜਿੰਨਾ ਮੈਂ ਆਪਣੀ ਤਰਫੋਂ ਤੋਂ ਬੰਦਾ ਜ਼ੋਰ ਲਗਾ ਕੇ ਦਿੰਦਾ। ਦਾ ਬਹੁਤ ਹੀ ਚਲੋ ਜਿੰਨਾ ਦੇ ਕੁੜੀਆਂ ਨੂੰ ਓਨਾ ਹੀ। ਵਾੱਧੂ ਏ ਪਰ ਫੇਰ ਵੀ ਹਉਂਦਾ ਹੀ ਹੈ ਜਿਹਨਾਂ ਨੂੰ ਦੇਣਾ ਉਹਨਾਂ ਨੂੰ ਤੇ ਦੇਣਾ ਹੀ। ਦੇਣਾ ਏ ਜੀ ਦੇਖੋ ਕੱਪੜਾ ਲੱਤਾ ਵੀ ਬਣਦਾ ਹੈ ਗੋਲਡ ਮਤਲਬ ਸੋਨਾ ਚਾਂਦੀ ਜੋ ਕਿਸੇ ਦੀ ਹੈਸੀਅਤ ਏ ਓ ਬੰਦਾ ਹੀ ਹੈ ਦਿੰਦਾ
ਹਾਂ ਕਿਸ ਚੱਲ ਪ ਅੱਜ ਕੱਲ ਕੋਈ ਰਵਾਜ਼ ਵਗੈਰਾ ਤੁਹਾਨੂੰ ਪਤਾ ਹੋ ਕਿਸ ਤਰ੍ਹਾਂ ਦੇ ਸੂਟ ਵਗੈਰਾ ਚੱਲਦੇ ਪਏ ਆ।
ਹਾਂਜੀ
ਕਿਸਰ ਦਾ ਸੂਟ ਸੂਟ ਦਾ ਰਿਵਾਜ ਹੈ ਪਤਾ ਤੁਹਾਨੂੰ ਕੁਛ।
ਸੂਟਾਂ ਦਾ ਤਾਂ ਦੇਖੋ ਅੱਜ ਕੱਲ੍ਹ ਜਿਆਦਾ ਕੁੜੀਆਂ ਆਪਣੀ ਪਸੰਦ ਦਾ ਹੀ ਖ਼ਰੀਦੀਆਂ ਨੇ।
ਹਾਂ ਕਈਂ ਤਾਂ ਰੇਡੀਮੇਡ।
ਹਾਂਜੀ ਹਾਂਜੀ ਤੇ ਅੱਜ ਕੱਲ ਰੇਡੀਮੇਡ ਜਾਂ ਫਿਰ ਆਪਣੇ ਪਸੰਦ ਦਾ। ਸਵਾ ਲੈਣ ਪੰਜਾਬੀ ਸੂਟ ਸਵਾ ਲੈਣ ਜਾਂ ਅਨਾਰਕਲੀ ਸਵਾ ਲੈਣ ਮਤਲਬ ਜਿਹੜਾ ਬੱਚਿਆਂ ਨੂੰ ਕੁੜੀਆਂ ਨੂੰ ਅੱਛਾ ਲੱਗੇ
ਹ
ਉਹੀ ਆਪਣਾ ਕੁੜੀਆਂ ਵੋਹਟੀਆਂ ਹੀ ਸਵਾਂਦੀਆਂ ਨੇ ਜੀ
ਹਾਂ ਅੱਜ ਕੱਲ੍ਹ ਤਾਂ
ਹਾਂਜੀ ਅੱਜ ਕੱਲ ਆਪਾਂ ਬਣੇ ਬਣਾਏ ਆ ਨੇ ਆਪਣਾ ਜਿਹੜਾ ਮਰਜ਼ੀ ਸਵਾਲ ਹੈ ਜਿਹੜਾ ਮਰਜੀ ਲੈ ਲਿਆ ਅੱਜ ਕੱਲ੍ਹ ਤੇ ਆਪ ਤੇ ਬੰਦਾ ਸੂਟ ਹੀ ਪਾਂਦਾ ਐ ਜੀ ਸੂਟ ਹੀ ਸੂਟ ਹੀ ਪੰਜਾਬੀਆਂ ਦੇ ਤਾਂ ਸੂਟ ਹੀ ਅੱਛੇ ਲੱਗ ਜਿਹੜਾ ਮਰਜ਼ੀ ਸਵਾ ਲੋ ਸਿਲਕ ਦਾ ਲੈ ਲੋ ਕੋਟਨ ਦਾ ਲੈ ਲੋ ਬਹੁਤ ਵਰਾਇਟੀਆਂ ਦੇ ਨੇ
ਹਾਂ, ਚੱਲ ਚੱਲੋ ਥੋੜਾ ਦੋ ਕੁ ਮਹੀਨੇ ਬਾਅਦ ਮੌਸਮ ਵੀ ਠੀਕ ਹੀ ਹੋਏਗਾ ਉਦੋਂ ਤਿੰਨ ਮਹੀਨੇ ਬਾਅਦ ਤਾਂ ਬੰਦਾ ਸਿਲਕ ਵਾਲੇ ਵੀ ਚੱਲ ਜਾਣੇਗੇ ਕੋਈ ਉਹ ਨਹੀਂ ਹੈਗੀ ਰਯੋਨ ਤੇ ਹੁਣ ਅ ਜੇ ਹੁਣ ਲਈਏ ਘਰ ਪਾਉਣ ਵਾਲੇ ਉਹ ਤਾਂ ਚਲੋ ਕੋਟਨ ਦੇ ਸੂਤੀ ਵੀ ਠੀਕ ਹੈ।
ਹਾਂਜੀ ਹਾਂਜੀ ਘਰ ਪਾਣੇ ਵਾਲੇ ਤਾਂ ਦੇਖੋ ਵਧੀਆ ਕੋਟਨ ਦੇ ਹੀ ਅੱਛੇ ਲੱਗਦੇ ਨੇ। ਕਿਉਂਕਿ ਗਰਮੀ ਬਹੁਤ ਬਹੁਤ ਗਰਮੀ ਪੈਂਦੀ ਹੈ ਬਹੁਤ ਜ਼ਿਆਦਾ। ਬੜੀ ਗਰਮੀ ਪੈ ਰਹੀ ਹੈ ਅੱਜ ਕੱਲ੍ਹ ਤਾਂ।
ਤੇ ਪਾਰਲਰ ਵਾਲਿਆਂ ਕਿੰਨੇ ਕੁ ਚਾਰਜ ਕਰਦੀਆਂ ਹੋਣੀ ਆ ਪਤਾ ਤੁਹਾਨੂੰ ਕਿੰਨੇ ਕੁ ਲੈਂਦੀਆਂ ਹੋਣੀ ਪੈਸੇ ਵਗੈਰਾ ਪਾਰਲਰ ਵਾਲੀਆਂ ਕਿੰਨੇ ਚਾਰਜ ਕਰਦੀਆ ਹੋਨੀਆ ਪੈਸੇ
ਪਾਰਲਰ ਵਾਲੀਆਂ ਦਾ ਤੇ ਦੇਖੋ ਮੇਕਅੱਪ ਤੇ। ਹਾਂ ਮੇਕਅਪ ਤੇ ਹੀ ਪਤਾ ਚੱਲਦਾ ਵੀ ਜਿੰਨਾ ਮੇਕਅਪ ਕਰਵਾਉਣਾ ਉਸੇ ਤੇ ਹੀ। ਅ ਰੱਖਦਾ ਵੀ ਕਿੰਨਾ ਕਰਾਉਣਾ ਕਿੰਨਾ ਪੈਸੇ ਲੱਗਣਗੇ ਕਿੰਨਾ ਬਜਟ ਏ ਉਹ ਵੀ ਆਪਣੇ ਦੇਖ ਆਪਣਾ ਦੇਖ ਕੇ ਹੀ ਚੱਲਣਾ ਪੈਂਦਾ ਘੱਟ ਏ ਕਰਲੋ ਵੱਧ ਏ ਵੱਧ ਕਰਲੋ।
ਹਾਂ ਉਹ ਵੀ ਆਪਣੇ ਪੈਸੇ ਗੁੰਜਾਇਸ਼ ਹੈ ਜਿਤਨੀ ਗੁੰਜਾਇਸ਼ ਹੈ ਜਿਤਨਾ ਪੈਸਾ ਦੇਖੋ ਹਾਂ ਜਿੰਨਾ ਪੈਸਾ ਵੱਧਦਾ ਅੱਛਾ ਕਰਾ ਲੋ।
ਹਾਂਜੀ ਉਸ ਹਿਸਾਬ ਨਾਲ ਤੁਸੀਂ ਖਰਚਾ ਕਰਲਓ
ਹਾਂ ਸਸਤਾ ਹੈ ਸਸਤਾ ਕਰਲੋ ਹਾਂ ਉਹ ਤਾਂ ਆਪਣੇ ਹਾਂ ਇਹ ਤੇ ਹੈ ਹਾਂ ਐਚ ਡੀ ਵੀ ਚੱਲਦੇ ਪਏ ਨਾ ਮੇਕਪ ਐਚ ਵਗੈਰਾ ਵੀ ਆ ਹਾਂ ਮੇਕਅਪ
ਅੱਜ ਕੱਲ ਕੁੜੀਆਂ ਆਪਣੇ ਹੀ ਪਸੰਦ ਦਾ ਕਰਾਂਦੀਆਂ ਨੇ।
ਹਾਂ ਅੱਜ ਕੱਲ ਜ਼ਿਆਦਾ ਟੀਵੀਆਂ ਵਿੱਚ ਦੇਖ ਕੇ ਸਾਰੇ ਇੰਸਟਾਗ੍ਰਾਮ ਤੇ ਔਨਲਾਈਨ ਦੇਖ ਦੁਖ ਕੇ ਹੀ ਸਾਰਾ ਕਰਦੇ ਆ ਕੀ ਹਾਂ ਇਸ ਤਰ੍ਹਾਂ ਦਾ ਟਰੈਂਡ
ਕੁਜੀ ਫੋਨ ਤੇ ਹੀ ਆਨਲਾਈਨ ਹੋ ਰਿਹਾ ਜੋ ਮਰਜ਼ੀ ਕਰਲੋ ਜੀ ਆਨਲਾਈਨ ਹੀ ਦਿੰਦੇ ਨੇ ਸਾਰਾ ਕੁੱਝ ਕੁੜੀਆਂ ਮੁੰਡੇ ਸਭ ਔਨਲਾਈਨ ਦੇਖ ਕੇ ਚੈੱਕ ਕਰਕੇ
ਹਾਂ, ਅੱਜ ਕੱਲ੍ਹ ਤਾਂ ਮੁੰਡੇ ਵੀ ਕਰਾਂਦੇ ਪਏ ਆਂ
ਤੇ ਅੱਜ ਕੱਲ ਤੇ ਫੋਨ ਐਨੇ ਫੋਨ ਵਾ ਫੋਨ ਦੇ ਜ਼ਰੀਏ ਇੰਨੇ ਤਰੀਕੇ ਆਸਾਨ ਹੋ ਗਏ ਨੇ ਕਿ ਘਰ ਬੈਠੇ ਹੀ ਸਭ ਕੁਛ ਹੋ ਰਿਹਾ ਏ ਬਾਹਰ ਜਾਣੇ ਦੀ ਜ਼ਰੂਰਤ ਹੀ ਨਹੀਂ ਆ
ਹਾਂ, ਬਾਹਰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਸਭ ਕੁਝ ਫੋਨ ਤੇ ਹੀ ਹੋ ਜਾਂਦਾ ਬੁੱਕ
ਹਾਂਜੀ ਹਾਂਜੀ, ਸਭ ਕੁਝ ਫੋਨ ਤੇ ਹੀ ਬੁੱਕ ਹੋ ਜਾਂਦਾ। ਸਭ ਕੁੱਝ ਫੋਨ ਤੇ ਹੀ ਕਰਾ ਲੈਂਦੇ ਨੇ ਅੱਜ ਕੱਲ੍ਹ ਦੇ ਬੱਚੇ ਹੋਰ ਸਭ ਵਧੀਆ ਵਿਆਹ ਵਿਊ ਕਿਹੜੀ ਤਰੀਕ ਦਾ
ਹੁਣੇ ਨਾ ਦੇਖੋ ਡੇਟ ਸਲੈ ਨਹੀਂ ਤਿੰਨ ਚਾਰ ਦਿਨਾਂ ਦੀ ਮਤਲਬ ਥੋੜਾ ਬਹੁਤ ਤੇ ਹੈ ਸਰਦੀਆਂ ਥੋੜਾ ਜਿਆਂ ਆਣਗੀਆਂ।
ਹਾਂਜੀ-ਹਾਂਜੀ, ਹਾਂਜੀ
ਹਾਂ, ਹੁਣੇ ਡੇਟ ਸਿਲੈੱਕਟ ਨੀ ਹੋਈ ਹਾਂ ਥੋੜ੍ਹਾ ਮੌਸਮ ਜਾ ਹੁਣ ਤਾਂ ਗਰਮੀ ਬਹੁਤ ਐ ਨਾ
ਹਾਂਜੀ ਗਰਮੀ ਬਹੁਤ ਬਹੁਤ ਗਰਮੀ ਪੈਂਦੀ ਪਈ ਏ ਫੇਰ ਆਪਣਾ ਦੇਖੋ ਸਾਗ ਮ ਮਤਲਬ ਕਿ ਗਰਮੀ ਚ ਤੇ ਪਾਣੀ ਵੀ ਬਹੁ ਬਾਲਾ ਲੱਗਦਾ ਏ ਔਰ ਦੁੱਧ, ਦਹੀ, ਸਬਜ਼ੀ ਮਤਲਬ ਹਰ ਚੀਜ਼ ਖ਼ਰਾਬ ਹੋਣੇ ਦਾ ਡਰ ਰਹਿੰਦਾ ਸਰਦੀਆਂ ਚ ਐ ਵੀ ਐ ਬੱਚਤ ਹੋ ਜਾਂਦੀ ਐ
ਹਾਂ, ਸਈ ਗੱਲ ਬੱਚਤ ਵੀ ਹੈਨੀ ਪਾਣੀ ਵੀ ਹੁਣ ਤਾਂ ਰੋਟੀ ਤਾਂ ਕੋਈ ਘੱਟ ਹੀ ਖਾਂਦੇ ਹੁਣ ਤਾਂ ਬੰਦਾ
ਹਾਂਜੀ, ਸਾਰਾ ਦਿਨ ਬੰਦਾ ਦੋ ਰੋਟੀ ਸਾਰਾ ਦਿਨ ਪਾਣੀ ਪੀ ਜਾਏ ਪੀ ਜਾਏ ਪੇਟ ਭਰੀ ਜਾਏ ਆਪਣਾ ਹਾਂਜੀ-ਹਾਂਜੀ
ਹਾਂਜੀ ਉਹ ਥੜਾ ਮੌਸਮ ਵੀ ਠੰਡਾ ਹੋ ਜਾਏਗਾ ਫੇ
ਨਾਲੇ ਮੌਸਮ ਵੀ ਠੰਡਾ ਹੋਜਏਗਾ ਅੱਜ ਕੱਲ ਤਾਂ ਬਹੁਤ ਗਰਮੀ ਪੈ ਰਹੀ ਹੈ- ਅਕਤੂਬਰ ਨਵੰਬਰ ਚ ਵੈਸ ਵੀ ਗਰਮੀ
ਫਰ ਕੱਪੜੇ ਕੁਪੜੇ ਪਾਉਣ ਦਾ ਵੀ ਮਜ਼ਾ ਹੈ ਸਰਦੀਆਂ ਵਿੱਚ ਮੌਸਮ ਠੀਕ ਹੋਏ ਨਾ ਹੁਣ ਖ ਖਾਣ ਪੀਣ ਦੇ
ਹਾਂਜੀ ਖਾਇਆ ਪੀਆ ਵੀ ਪਚ ਜਾਂਦਾ ਹੈ ਥੋੜਾ ਮੇਕਅਪ ਕਰੇ ਉਹ ਵੀ ਬਚ ਜਾਂਦਾ ਹੈ ਕਿਉਂਕਿ ਪਰਸੀਨਾ ਨੀ ਆਂਦਾ ਨਾ
ਹਾਂ, ਹੁਣ ਤਾਂ ਪਰਸੀਨਾ ਪਰਸੁਨਾ ਆ ਕੇ ਸਭ ਓਹੀਓ
ਬਾਕੀ ਹੁਣ ਅੱਜ ਕੱਲ ਤਾਂ ਗਰਮੀ ਹੈ ਕੁੱਛ ਬੱ ਬੱਚਿਆਂ ਦਾ ਆਇਆ ਗਿਆ ਘਰ ਬੱਚੇ ਛੁੱਟੀਆਂ ਆਏ ਨੇ
ਹਾਂ ਇਹ ਵੀ ਐ
ਗਰਮੀ ਚ ਬੜਾ ਪਰੇਸ਼ਾਨ ਹੋਏ ਪਏ ਆ
ਹਾਂ, ਅੱਜ ਵੀ ਕਿੰਨੀ ਗਰਮੀ ਹੈ ਦੇਖੋ ਕਿਤਨੀ ਗਰਮੀ ਐ ਹੂੰ
ਪਿੰਗਣ ਚੱਲੋ ਕਦੀ ਉਹਨਾਂ ਨੂੰ ਘੁੰਮਾਣ ਜਾਓ ਕਦੀ
ਕਦੇ ਖਵਾਣ ਜਾਓ ਕਦੇ ਅਹ ਗਾਰਡਨਰ ਬਾਹਰ ਘੁੰਮਣਾ ਆ ਚਲੋ ਜਾਂ ਬਾਹਰ ਦੀਆਂ ਚੀਜ਼ਾਂ ਕ
ਟਾਈਮ ਪਾਸ
ਹਾਂ, ਦਿਨੇ ਤਾਂ ਦੇਖੋ ਸ਼ਾਮੀ ਬੰਦਾ ਨਿਕਲਦਾ ਸ਼ਾਮੀ ਕਿਧਰੇ ਜਾ ਸਕਦੇ ਆ ਇੰਨੀ ਦੇਰ ਬਾਅਦ। ਹਾਂ, ਜਿਵੇਂ ਤਾਂ ਬੰਦਾ ਬਾਹਰ ਨੀ
ਹਾਂਜੀ-ਹਾਂਜੀ, ਹਾਂਜੀ ਇਸ ਕਰਕੇ ਗਰਮੀ ਬਹੁਤ ਐ ਹੋਰ ਤੁਹਾਡੇ ਵੀ ਬੱਚੇ ਬੁੱਚੇ ਆਏ ਹੋਏ ਹੋਣੇ ਨੇ
ਹਾਂਜੀ-ਹਾਂਜੀ ਸਾਡੇ ਵੀ ਆਏ ਸੀਗੇ ਚਲੇ ਗਏ ਸਵੇਰੇ ਹੀ ਗਏ ਅੱਜ
ਹਾਂਜੀ ਤਾਂ ਸਾਡੇ ਵੀ ਇੱਕ ਅੱਧੇ ਰਹਿ ਗਏ ਨੇ ਇੱਕ ਅੱਧੇ ਚਲੇ ਗਏ ਨੇ ਹੁਣ ਇੱਕ ਦੋ ਦਿਨ ਨੂੰ ਕੱਲ ਜਾਣਗੇ ਆਏ ਹੋਏ ਨੇ ਥੋੜੇ ਬਾਜ਼ਾਰ ਗਏ ਹੋਏ ਨੇ ਮੈਂ ਥੋੜੀ ਬੱਚੇ ਲੈ ਕੇ ਗਏ ਹੋ ਇਹਨੇ ਘੁੰਮਣ ਮੈਂ ਕਿਹਾ ਕਿਹਾ ਜਾਓ ਘੁੰਮਿਆ ਉਹ ਤੇ ਫਿਰ ਕੱਲ ਸਵੇਰੇ ਉਹ ਜਾਣਗੇ ਭੈਣ ਦੇ ਬੱਚੇ ਆਏ ਸੀ ਉਹ ਚਲੇ ਗਏ ਭਰਾ ਦੇ ਆਏ ਸੀ ਉਹ ਚਲੇ ਗਏ ਇੱਕ ਦੇ ਰਹਿ ਗਏ ਨੇ ਸਵੇਰੇ ਨਿਕਲਣਗੇ ਕਹਿੰਦਾ ਬੂਆ ਜੀ ਅਸੀਂ ਘਰ ਜਾਣਾ ਹਾਂਜੀ ਬਸ ਮੈਂ ਕਿਹਾ ਹੁਣ ਸ਼ਾਮ ਦਾ ਵੇੜਾ ਮੈਂ ਕਿਹਾ ਹੁਣ ਰਹਿਣ ਦ ਮੈਂ ਕਿਹਾ ਕੱਲ ਸਵੇਰੇ ਸਵੇਰੇ ਸਾਜ ਰਹੇ ਕਿੱਧਰ ਨੀ ਖੜ ਜਾਣਾ
ਹਮ ਅੱਜ ਵੀ ਸੰਡੇ ਸੀਗੇ ਸੰਡੇ ਗ ਚਲੋ ਅੱਜ ਹੀ ਚੱਲਦਿਆਂ ਕੱਲ ਵੀ ਜਾਣਾ ਹੈ ਹਾਂ। ਫਿਰ ਲੇਣ ਲੂਣ ਵੀ ਹਾਂ ਲੈਣ ਲੂਣ ਵੀ ਆ ਗਏ ਸੀ ਫਿਕਰ ਚਲੋ ਚਲਦੇ ਫਿਰ
ਛੁੱਟੀ ਹੋ ਗਈ ਹੈਨਾ ।
ਹਾਂ ਇਹ
ਹਾਂਜੀ। ਹੋਰ?
ਹੋਰ? ਹੋਰ ਪੀਲੇ ਤੁਸੀਂ ਸ਼ਾਮ ਦੀ ਚਾਹ ਵਗੈਰਾ ਕਿ ਨਹੀਂ ਹੋਣੇ ਹੈਗੇ?
ਹਾਂਜੀ। ਹਾਂਜੀ ਹਾਂਜੀ ਚਲੋ ਫਰ ਘਰੇ ਆਣਾ ਫਿਰ ਬਹਿ ਕੇ ਗੱਲ ਕਰਾਂਗੇ।
ਹਾਂ ਤੁਸੀਂ ਆਣਾ ਕਿ ਤੁਸੀਂ ਆ ਜਾਣਾ ਜਾਂ ਮੈਂ ਆਵਾਂਗੀ ਹਾਂ ਹਾਂ ਓਦਾਂ ਕਰ ਲਾਂਗੇ ਨਾ ਤੁਸੀਂ ਮੈਨੂੰ ਫੋਨ ਕਰ ਦੇਣਾ ਯਾਰ ਮੈਂ ਤੁਹਾਨੂੰ ਕਰਦਾਂਗੀ ਜੇ ਤੁਸੀਂ ਮੈਨੂੰ ਕਰ ਲੈਣਾ। ਹਾਂ ਉਸ ਤਰ੍ਹਾਂ ਹੀ ਮਤਲਬ ਕੀ ਕਰਕੇ ਅਸੀਂ ਆ ਜਾਵਾਂਗੇ ਤੇ ਆ ਜਾਂਗੇ ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ।